ਹੈਲੋ ਭੈਂਜੀ, ਸਤਿ ਸ਼੍ਰੀ ਕਾਲ।
ਹੈਲੋ, ਸਤਿ ਸ਼੍ਰੀ ਕਾਲ। ਭੈਂਜੀ, ਹੋਰ ਕੀ ਹਾਲ-ਚਾਲ ਐ। ਬਸ ਵਦੀਆ, ਕੀ ਕਰਦੇ ਪਏ ਸੀ?
ਕੁਛ ਨੀਂ ਭੈਂਜੀ, ਟਾਈਮ ਪਾਸ। ਟੀਵੀ ਦੇਖ ਰਏ ਸੀ ਭੈਨ ਜੀ, ਦੇਖ ਰਏ ਸੀ ਟੈਕਨੋਲਜੀ ਕਿੰਨੀ ਅੱਗੇ ਵੱਧ ਚੁੱ ਕੀ ਐ।
ਹਾਂਜੀ- ਹਾਂਜੀ, ਬੌਤ ਅੱਗੇ ਵੱਧ ਚੁੱਕੀ ਐ ਟੈਕਨੋਲਜੀ।
ਹੋਰ, ਕੀ ਭੈਨ ਜੀ।
ਹੋਰ ਭੈਂਜੀ ਤੁਸੀ ਤੁਸੀ ਕੱਪੜੇ ਕਿੱਥੋਂ ਲੈਂਦੇ ਓ ਭੈਂਜੀ, ਤੁਆਡੇ ਕੱਪੜੇ ਬੌਤ ਸੋਨੇ ਹੁੰਦੇ ਆ।
ਭੈਂਜੀ ਕੱਪੜੇ ਤਾਂ, ਆਪਾਂ ਬੜੀ ਜਗਾਵਾਂ ਤੋਂ ਲੈਂਨੇ ਆਂ। ਪਰ ਕਦੀ-ਕਦੀ ਨਾ, ਮੰਮੀ ਟੋਕ ਦੇਂਦੇ ਨੇ ਕੱਪੜੇ ਲੈਨ ਨੂੰ।
ਮੰਮੀ ਚੰਗੇ ਵਾਸਤੇ ਈ ਟੋਕਦੇ ਆ, ਥੋੜ੍ਹੀ ਸਮਝ ਵੀ ਰੱਖਨੀ ਚਾਈਦੀ ਐ ਬੱਚੇਆਂ ਨੂੰ। ਅੰਨੇ ਵਾ ਪੈਸੇ ਨੀਂ ਨਾ ਖਰਚਨੇ ਚਾਈਦੇ।
ਹਾਂਜੀ, ਭੈਣ ਜੀ ਫਿਰ ਰੁਕ ਕੱਪੜੇ ਨੀਂ ਨਾ ਹੁੰਦੇ, ਬੱਚੇਆਂ ਨੂੰ ਚਾਈਦੇ ਹੁੰਦੇ ਨੇ, ਓ ਟਰਡੀਸ਼ਨਲ ਤੇ ਮੋਡਰਨ ਦੋਨੋਂ ਕੱਪੜੇ ਪੜੇ ਮੰਗਦੇ ਨੇ।
ਹਾਂਜੀ-ਹਾਂਜੀ, ਮੈਂ ਸਮਝ ਰਈ ਆਂ, ਮੈਂ ਸਮਝ ਰਈ ਆਂ। ਪਰ ਬੱਚਿਆਂ ਨੂੰ ਵੀ ਥੋੜੀ ਜਈ ਮਾਂ-ਪਿਓ ਦੀ ਮਜਬੂਰੀ ਸਮਝਣੀ ਚਾਈਦੀ ਐ ਨਾ। ਕਿਸੇ ਟੈਮ ਮਾਂ-ਪਿਓ ਦਾ ਹੱਥ ਤੰਗ ਹੁੰਦਾ ਯਾ ਬਟ ਬੱਚੇ ਅੱਜ-ਕੱਲ੍ਹ ਸਮਝਦੇ ਨਈ ਹੈਗੇ। ਹਾਂ ਸਾਨੂੰ ਇੰਨਾ ਖਰਚਾ ਚਾਈਦਾ ਅਸੀਂ ਏਹ ਸਭ ਕੁਛ ਕਰਨਾ ਯਾ। ਬਟ ਥੋੜਾ ਜੇਆ ਸੋਚ ਸਮਝ ਕੇ ਕਰਨਾ ਚਾਈਦਾ ਬੱਚਿਆਂ ਨੂੰ
ਹਾਂਜੀ ਪੈਨ ਜੀ, ਪਰ ਓਨਾਂ ਨੂੰ ਜਿੱਦਾਂ ਹੁਣ ਕੋਈ ਤਿਉਹਾਰ ਆਂਦਾ ਐ ਓਦੇ ਕੋਲ ਤਾਂ ਲੈ ਦੇਣੇ ਚਾਈਦੇ ਕੱਪੜੇ, ਮੂੰਹ ਨਹੀਂ ਬਣਾਣਾ ਚਾਈਦਾ।
ਨਈ ਫੇਰ ਓ ਬੱਚੇ ਨੂੰ ਖੁਦ ਸਮਝ ਚਾਈਦੀ ਐ ਨਾ ਕਿ ਅਸੀਂ ਖਰਚਾ ਕਰਨ ਤੋ ਪੈਲੇ ਥੋੜਾ ਜੇਆ ਸੋਚਣਾ ਤਾਂ ਚਾਹੀਦਾ ਪ ਪਰ ਬੱਚਾ ਸੋਚਦਾ ਈ ਨੀ ਹੈਗਾ। ਬਸ ਖਰਚਾ ਕਰੀ ਜਾਂਦਾ, ਕਰੀ ਜਾਂਦਾ, ਕਰੀ ਜਾਂਦਾ ਐ।
ਹਾਂਜੀ ਪੈਨ ਜੀ, ਓ ਵੀ ਗੱਲ ਹੈ।
ਹਾਂਜੀ-ਹਾਂਜੀ, ਹਾਂਜੀ ਪੈਨ ਜੀ ਤੁਆਡੀ ਆ ਨਾਲ ਤੁਆਡੇ ਇੱਕ ਪੈਨ ਜੀ ਹੁੰਦੇ ਸੀ ਓਨਾਂ ਦਾ ਕੀ ਹਾਲ-ਚਾਲ ਆ?
ਪੈਣ ਜੀ, ਠੀਕ ਈ ਐ।
ਹਾਂਜੀ ਓ ਤੁਆਡੇ ਕੋਲ ਕਦੀ-ਕਦੀ ਮੇਰੇ ਖਿਆਲ ਨਾਲ ਤੁਆਡੇ ਘਰ ਵੀ ਰਹੇ ਆਂ ਹੁੰਦੇ ਸੀ ਕਦੀ-ਕਦੀ।
ਪੈਣ ਜੀ ਓ ਤਾਂ ਆਂਦੇ ਈ ਨੇ ਪੈਣ ਜੀ ਓਨਾਂ ਦੀ ਵੀ ਲਾਈਫ ਸਟਾਈਲ ਬੜੀ ਵੱਖਰੀ ਐ ਪੈਨ ਜੀ ਓ ਓਨਾਂ ਦਾ ਵੀ ਸ਼ਡਿਊਲ ਹੁਣ ਬਦਲ ਗਿਆ ਸਵੇਰੇ ਛੇ ਉੱਠਦੇ ਨੇ ਜਿੰਮ ਜਾਂਦੇ ਨੇ ਫਿੱਟ ਰੇਂਦੇ ਨੇ ਹਾਂਜੀ ਹੈਲਦੀ ਖਾਣਾ ਖਾਂਦੇ ਨੇ ਸਲੀਪ ਅੱਛੀ ਲਹਿੰਦੇ ਨੇ ਏ ਸਾਰੇ ਛੇਤੀ ਉੱਠਣ ਦੇ ਅੱਛੇ ਨਤੀਜੇ ਹੁੰਦੇ ਨੇ
ਹਾਂ ਪੈਣ ਜੀ ਫਿਰ ਤੁਸੀਂ ਉੱਠਦੇ ਓ ਛੇ
ਹਾਂਜੀ ਪੈਣ ਜੀ ਮੈਂ ਤਾਂ ਉੱਠਦੀ ਹਾਂ‌ ਛੇਤੀ ਪੈਣ ਜੀ। ਛੇ ਵਜੇ ਉੱਠ ਜਾਂਦੀ ਆ ਜਾਂ ਕਦੀ-ਕਦੀ ਪੰਜ ਵਜੇ ਉੱਠ ਜਾਂਦੀ ਆ। ਰੋਟੀ ਪਾਣੀ ਖਾ ਕੇ ਫੇਰ ਸੋ ਜਾਂਨੇ ਆ ਥੋੜ੍ਹੀ ਦੇਰ ਦੋ ਘੰਟੇ ਦੀ ਰੇ ਸਟਲੈਕ
ਅੱਛਾ-ਅੱਛਾ ਠੀਕ ਏ ਪੈਣ ਜੀ ਰੋਟੀਨ ਅੱਛਾ ਏਦਾਂ ਦੀ ਰਖ ਓ ਰੱਖਿਆ ਕਰੋ ਸਵੇਰੇ ਜਲਦੀ ਉੱਠਣ ਦੀ
ਪੈਨ ਜੀ
ਆਪਣੇ ਮਾਂ ਪਿਓ ਨਾਲ ਵੀ ਕੰਮ-ਕੁਮ ਕਰਾ ਦਿਆਂ ਕਰੋਂ ਪੁੱਛ ਲਿਆ ਕਰੋ ਕੋਈ ਕੰਮ ਤੇ ਨੀ ਹੈਗਾ ਆਪਣੀ ਮਾਤਾ ਜੀ ਨੂੰ ਪੁੱਛ ਲਿਆ ‌ਕਰੋ
ਪੈਨ ਜੀ ਓ ਤਾਂ ਲਾਈਫ ਦੇ ਨਾਲ-ਨਾਲ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਲਾਈਫ ਮਨ ਟੀਨ ਹੋ ਜਾਂਦੀ ਐ ਏਦਾਂ ਛੇਤੀ ਉੱਡਣ ਨਾਲ
ਫੇਰ ਤੁਸੀਂ ਅਪਣੀ ਮਾਤਾ ਜੀ ਨੂੰ ਨੀ ਪੁੱਛਦੇ ਕ ਕੋਈ ਕੰਮ ਕੁਮ ਕਰਾਨਾ ਜਾਂ ਨੀ ਵੀ ਤੁਸੀਂ ਆਪਣੀ ਮਾਤਾ ਜੀ ਨਾਲ ਕੰਮ ਕਰਾਦੇ ਓ?
ਪੈਣ ਜੀ ਜਦੋਂ ਫੈਸਟਿਵਲਸ ਆਂਦੇ ਨੇ ਉਦੋਂ ਹੱਥ ਥੋੜਾ ਜੇਆ ਬਟਾ ਦਿੰਦੇ ਆ। ਪੈਨ ਜੀ ਫੈਸਟਿਵਲਸ ਵੀ ਕਿੰਨੇ ਪ੍ਰਕਾਰ ਦੇ ਹੁੰਦੇ ਆ ਨਾ।
ਹਾਂਜੀ-ਹਾਂਜੀ ਬੋਤ ਪ੍ਰਕਾਰ ਦੇ ਫੈਸਟੀਵਲ ਹੁੰਦੇ ਐ ਕੋਈ ਕਲਰਫੁੱਲ ਹੁੰਦਾ ਯਾ ਕੋਈ ਲਾਈਟਸ ਵਾਲਾ ਹੁੰਦਾ ਯਾ
ਹਾਂਜੀ ਪੈਨ ਜੀ ਬੜਾ ਅੱਛਾ ਲੱਗਦਾ ਫੈਸਟੀਵਲਸ ਤੇ ਆਪਾਂ ਸਾਰੇ ਇੰਜੋਏ ਕਰਦੇ ਆ ਫੈਸ ਫੈਸਟੀਵਲਸ ਸਾਨੂੰ ਖੁਸ਼ੀ ਦਿੰਦਾ ਐ ਸਾਰੇ ਕੱਠੇ ਹੁੰਦੇ ਨੇ ਸਾਰੇ ਖਾਂਦੇ-ਪੀਂਦੇ ਨੇ ਫੇਰ ਉਸ ਤੋਂ ਬਾਦ ਸਾਰੇ ਅਪਣੇ ਆ ਤੇ ਚਲੇ ਜਾਂਦੇ ਨੇ ਫੈਸਟੀਵਲ ਸਰਗੀ ਚੀਜ਼ ਸਾਰੀ ਕੰਟਰੀਜ਼ ਹੋਣੀ ਚਾਈਦੀ ਇੱਕ ਰੀਯੂਨੀਅਨ ਹੋ ਜਾਂਦਾ ਫੈਮਲੀਜ਼ ਦੇ ਵਿੱਚ ਇੱਕ ਹੱਸੀ ਜੀ ਮਿਲ ਜਾਂਦੀ ਹੈ ਭੈਣ ਜੀ
ਹਾਂਜੀ ਹਾਂਜੀ ਤੁਸੀਂ ਸਹੀ ਕਰਿੰਦੇ ਹੋ ਬਾਕੀ ਕਿਸੇ ਕਿਸੇ ਘਰ ਚ ਹੁੰਦਾ ਨਹੀਂ ਫੈਸਟੀਵਲ ਅੱਛੇ ਹੁੰਦੇ ਹੈ ਖੁਸ਼ੀ ਦਿੰਦੇ ਹੈ ਘਰ ਸਜਾਣ ਦਾ ਮੌਕਾ ਦਿੰਦੇ ਹੈ ਕਲਰਫੁੱਲ ਹੁੰਦੇ ਹੈ ਕਲਰ ਨਾਲ ਖੇਲ ਖੇਡਦੇ ਆ ਬੱਚੇ ਅੱਛਾ ਲੱਗਦਾ ਆ
ਹਾਂਜੀ ਭੈਣ ਜੀ ਹੋਰ ਭੈਣ ਜੀ ਤੁਸੀਂ ਕਦੋਂ ਸੌਦੇ ਹੋ
ਹਾਂਜੀ ਭੈਣ ਜੀ ਅਸੀਂ ਸੌ ਜਾਈਦਾ ਰਾਤੀ ਬਾਰ੍ਹਾਂ ਵ ਅਸੀਂ ਤਾਂ ਦਸ ਕੁ ਵਜੇ ਨਾਲ ਸੋ ਜਈ ਦਾ ਭੈਣ ਜੀ ਹੁਣ ਬੱਚੇ ਬੁੱਚੇ ਆਏ ਦੇ ਨੇ ਬਸ ਟਾਈਮ ਜ਼ਿਆਦਾ ਹੀ ਹੋ ਜਾਂਦਾ ਆ
ਅੱਛਾ ਭੈਣ ਜੀ ਹੋਰ ਦੱਸੋ ਕਿੰਨਾ ਟੀ ਵੀ ਦੇਖਦੇ ਹੋ ਤੁਸੀਂ ਮੋਬਾਇਲ ਵਰਤਦੇ ਹੋ ਤੁਹਾਨੂੰ ਕੀ ਲੱਗਦਾ ਟੀ ਵੀ ਮੋਬਾਇਲ ਸਾਨੂੰ ਕਿੰਨਾ ਦੇਖਣਾ ਚਾਹੀਦਾ
ਥੋੜ੍ਹਾ ਹੀ ਦੇਖਣਾ ਚਾਹੀਦਾ ਜਾਂ ਜ਼ਿਆਦਾ ਤਾਂ ਨਹੀਂ ਦੇਖਣਾ ਚਾਹੀਦਾ ਪਰ ਅੱਜ ਕੱਲ੍ਹ ਦਾ ਬੱਚਿਆਂ ਦਾ ਗੁਜ਼ਾਰਾ ਹੀ ਨਹੀਂ ਹੈ ਮੋਬਾਇਲ ਤੋਂ ਬਗ਼ੈਰ ਟੀਵੀ ਤੋਂ ਬਗੈਰ ਉਹ ਐਟਰਟੇਨਮੈਂਟ ਲੱਭਦੇ ਨੇ ਬਾਹਰ ਦੀ ਆਊਟਡੋਰ ਤੇ ਖੇਡ ਕੇ ਰਾਜ਼ੀ ਨਹੀਂ ਹੈ ਹੈਗੇ ਇੰਡੋਰ ਬੱਸ ਬੈਠੇ
ਆਊਟਡੋਰ ਭੈਣ ਜੀ ਗਰਮੀ ਬੜੀ ਹੈ ਨਾ ਇਸ ਕਰਕੇ ਨਹੀਂ ਖੇਡਦ ਅਤੇ ਇਨਡੋਰ ਗੇਮਸ ਹੀ ਖੇਡਣੀ ਪੈਂਦੀ ਹੈ
ਟਾਈਮ ਹੁੰਦਾ ਬੰਦਾ ਆਊਟਡੋਰ ਜਾਂਦਾ ਛੱਤ ਅਤੇ ਘੁੰਮ ਲੈਂਦਾ ਆ ਕੁਛ ਅਲੱਗ ਜਿਹਾ ਕੋਈ ਦੇਖਦਾ ਕਿ ਪੇੜ ਪੌਦੇ ਜੇ ਘਰ ਦੇ ਵਿੱਚ ਲੱਗੇ ਹੋ ਉਹਨਾਂ ਨੂੰ ਪਾਣੀ ਪੂਣੀ ਦੇ ਦਿਓ ਉਹਦੀ ਥੋੜ੍ਹੀ ਜਿਹੀ ਕੇਅਰ ਕਰ ਲਈਏ ਮੀਨਸ ਥੋੜ੍ਹਾ ਜਿਹਾ ਏਦਾਂ ਵੀ ਹੁੰਦਾ ਹੈ ਨਾ ਹਰ ਟਾਈਮ ਇਹ ਇਨਡੋਰ ਇਨਡੋਰ ਰਹਿਣਾ ਅੱਛੀ ਗੱਲ ਨਹੀਂ ਨਾ ਹੁੰਦੀ ਹੈ ਕਿ ਮੋਬਾਈਲ ਚਲਾਈ ਜਾਣਾ ਚਲਾਈ ਜਾਣਾ ਜਾਂ ਫੇਿਰ ਔਡਰ ਚਾੜੀ ਜਾਣੇ ਇਹ ਅੱਛੀ ਗੱਲ ਨਹੀਂ ਹੁੰਦੀ ਹੈਗੀ
ਹਾਂਜੀ ਭੈਣ ਜੀ ਟੀ ਵੀ ਅਤੇ ਮੋਬਾਇਲ ਆ ਦੋਨੋਂ ਕੋਮਨ ਡਿਵਾਈਸਿਸ ਹੈਗੇ ਨੇ ਭੈਣ ਜੀ ਦੋਨੋਂ ਹੀ ਐਂਟਰ ਮੈਂਟ ਦੇਦੇ ਨੇ ਜਿਹੜੇ ਮੋਬਾਇਲ ਦੇ ਨੇ ਉਹ ਥੋੜ੍ਹੇ ਪੋਰਟੇਬਲ ਹੁੰਦੇ ਨੇ ਜਿੱਦਾਂ ਕਿ ਆਪਾਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਯੂਜ਼ ਕਰ ਸਕ ਪਰ ਟੀ ਵੀ ਇੱਕ ਚੀਜ਼ ਐਸੀ ਹੁੰਦੀ ਜਿਹੜਾ ਆਪਾਂ ਫੈਮਲੀ ਨਾਲ ਦੇਖ ਸਕਦੇ ਹਾਂ
ਹਾਂਜੀ ਹਾਂ
ਹਾਂਜੀ ਭੈਣ ਜੀ ਬਟ ਇਹਨਾਂ ਦਾਐਕਸੈਸਿਵ ਸਕ ਰੀਨਟੈਮ ਵੀ ਹਾਰਮਫੁਲ ਹੁੰਦਾ ਜੇ ਆਪਾਂ ਜ਼ਿਆਦਾ ਦੇਖ ਲਈਏ ਭੈਣ ਜੀ ਦੋਨੋ ਚੀਜ਼ਾਂ ਨੂੰ ਆਪਾਂ ਇੱਕ ਲਰਨਿੰਗ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ
ਅੱਛਾ ਭੈਜੀ
ਹਾਂਜੀ ਭੈਣ ਜੀ ਮੈਂ ਤਾਂ ਇਹੀ ਸੋਚਦੀ ਹਾਂ ਤੁਹਾਨੂੰ ਤੁਸੀਂ ਟੀ ਵੀ ਤੇ ਮਿਊਜਿਕ ਵੀ ਸੁਣਦੇ ਹੋਣਗੇ ਤੁਹਾਨੂੰ ਕਿੱਦਾ ਵਧੀਆ ਲੱਗਦਾ ਮਿਊਜਿਕ
ਹਾਂ ਅੱਛਾ ਲੱਗਦਾ ਹੈ ਬਟ ਮੈਂ ਘੱਟ ਹੀ ਸੁਣਦੀ ਹਾਂ ਮਿਊਜ਼ ਵਗੈਰਾ ਮੈਨੂੰ ਸ਼ਾਂਤੀ ਬੋਤ ਪਸੰਦ ਹੈ ਇਸ ਕਰਕੇ ਮੇਰਾ ਟੀ ਵੀ ਜ਼ਿਆਦਾ ਤਰ ਬੰਦ ਹੀ ਹੁੰਦਾ ਆ ਸਾਡੇ ਕੈਮਰੇ ਲੱਗੇ ਦੇ ਨੇ ਉਹ ਖੋਲੇ ਹੁੰਦੇ ਆ ਬਟ ਮੈਨੂੰ ਸ਼ਾਂਤੀ ਹੈ ਤਾਂ ਮੋਬ ਮੋਬਾਇਲ ਚਲਾ ਆ ਘਰ ਦੇ ਕੰਮ ਕਰ ਲਈਦੇ ਨਾ ਹੋਰ ਹਾਂਜੀ ਭੈਣ ਜ ਤੁਸੀਂ ਉਹ ਬਣਾਉਂਦੇ ਦੇ ਉਹ ਪਨੀਰ ਬਣਾਉਂਦੇ ਹੋ ਕੜਾਹੀ ਪਨੀਰ ਕਿੱਦਾਂ ਬਣਾਉਂਦੇ ਹੋ ਭੈਣ ਜੀ
ਪੈਣ ਜੀ। ਕੜਾਈ ਪਨੀਰ ਤਾਂ ਇੱਕ ਅੱਦੀ ਰੈਸਪੀ ਤਾਨੂੰ ਦੇ ਦਿੰਨੀ ਆਂ, ਤੁਸੀਂ ਵੀ ਬਣਾ ਈ ਸਕ ਸਕਦੇ ਓ ਵੀ ਬੜਾ ਹੀ ਸੌਖ ਖਾ ਹੁੰਦਾ ਪੈਲਾਂ ਤਾਂ ਪਨੀਰ ਨੂੰ ਛਿੱਟ ਛੋਟੇ ਪੀਸਿਸ ਚ ਕੱਟ ਕਰ ਲਓ। ਫਿਰ ਓਸ ਤੋਂ ਬਾਦ ਕੈਪਸੀਕਮ ਕਟ ਕਰ ਲਓ, ਅਨੀਅਨ ਕੱਟ ਕਰ ਲ, ਟਮੈਟੋਸ ਕੱਟ ਕਰ ਲਓ ਥੋੜਾ ਗਾਰਲਿਕ ਨੂੰ ਤੁਸੀਂ ਕੱਟ ਕਰ ਲਓ, ਗਰੀਨ ਚਿੱਲੀਸ ਨੂੰ ਨੂੰ ਕੱਟ ਕਾਰ ਲਉ ਇਹ ਸਬ ਕੁਛ ਕੱਟ ਕਰਨ ਤੋਂ ਬਾਦ ਤੁਸੀਂ ਇੱਕ ਪੈਨ ਲਓ ਜਾਂ ਫਿਰ ਕੋਈ ਵੀ ਕੜਾਈ ਲਓ ਜੀਦੇ ਵਿੱਚ ਤੁਸੀਂ ਓਇਲ ਪਾਓ ਜਾਂ ਬਟਰ ਪਾਓ ਓਨੂੰ ਥੋੜਾ ਹੀਟ ਕਰੋ ਵਿੱਚ ਤੁਸੀਂ ਜੀਰਾ ਪਾਓ, ਫਿਰ ਉਸ ਤੋਂ ਬਾਦ ਪੈਨ ਜੀ ਤੁਸੀਂ ਓਦੇ ਵਿੱਚ ਅ ਜੀਰਾ ਪਾਣ ਤੋਂ ਬਾਦ ਗ੍ਰੀਨ ਚਿੱਲੀਜ਼ ਤੇ ਜੋ ਗਾਰ ਕੱਟਿਆ ਸੀ ਓਹਨੂੰ ਤੁਸੀਂ ਪਾਦੋ, ਫੇਰ ਉਸ ਤੋਂ ਸੋਟੇ ਕਰ ਲਓ ਹਾਂਜੀ ਪੈਣ ਜੀ, ਫੇਰ ਉਸ ਤੋਂ ਬਾਦ ਅਨੀਅਨ ਪਾਰ ਦੋ ਟਮੈ ਅਨੀਅਨ ਪਾ ਦੋ, ਤੇ ਕੈਪਸੀਕਮ ਪਾ ਦੋ ਫੇ ਥੋੜ੍ਹਾ ਜੇਆ ਸੋਲਟ ਪਾ ਦੋ ਓਨਾਂ ਨੂੰ ਅੱਛੀ ਤਰੀਕੇ ਨਾਲ ਥੋੜਾ ਜੇਆ ਸੋਟੇ ਕਰ ਲੋ, ਫੇਰ ਨਾਲ ਈ ਟਮੈਟੋਸ ਪਾ ਦੇਣਾ ਟਮੈਟੋਸ ਪਾਨ ਤੋਂ ਬਾਦ, ਫੇਰ ਉਸ ਓ ਤੋਂ ਬਾਦ ਓਨੂੰ ਚੰਗੀ ਤਰਾਂ ਮਸਾਲਾ ਪਾਓ, ਗਰਮ ਮਸਾਲਾ ਪਾਓ। ਮੈਗੀ ਮਸਾਲਾ ਪਾਓ, ਕਿਤਨੀ ਤਰਾਂ ਦੇ ਜੋ-ਜੋ ਤੁਆਨੂੰ ਪਸੰਦ ਐ ਓਰੀਗੇਨੋ ਪਾ ਲੋ। ਸਪਾਈਸੀਿਸ ਪਾ ਲੋ, ਅੱਛੀ-ਅੱਛੀ।
ਜੀ।
ਓਸ ਹਿਸਾਬ ਦੇ ਨਾਲ ਤੁਸੀਂ ਬਨਾ ਸਕੋ। ਦੋ ਪੈਨ ਜੀ ਫੇਰ ਉਸ ਹਾਂ, ਫੇਰ ਉਸ ਤੋਂ ਬਾਦ ਤੁਸੀ ਪਨੀਰ ਪਨੀਰ ਜੇੜਾ ਹੈਗਾ ਓ ਪਾ ਦੇਣਾ ਲਾਸਟ ਦੇ ਵਿੱਚ, ਸਟਾਰਟਿੰਗ ਚ ਪਾਵਾਂਗੇ ਤਾਂ ਪਨੀਰ ਖ਼ਰਾਬ ਹੋ ਜੇਗਾ, ਓਦੇ ਕਿਊਬਸ ਕੱਟ ਹੋ ਜਾਣਗੇ।
ਅੱਛਾ।
ਮਲਾਈ ਵੀ ਪਾ ਸਕਦੇ ਆ ਐਸਕ੍ਰੀਮ ਉਨੂੰ ਤੁਸੀਂ ਯੂਜ਼ ਕਰ ਅੱਗੇ ਜੇੜੀ ਮਲਾਈ ਹੁੰਦੀ ਆ
ਠੀਕ, ਠੀਕ, ਠੀਕ। ਅੱਛਾ, ਪੈਨ ਜੀ। ਹੋਰ ਪੈਣ ਜੀ ਤਾਡੇ ਸੁਨੇਆ ਤੁਸੀਂ ਪੜਦੇ ਓ?
ਹੰਜੀ, ਪੈਣ ਜੀ।
ਹੰਜੀ ਪੈਨ ਜੀ, ਮੈਂ ਕੇਯਾ ਸੁਨੇਆ ਤੁਸੀਂ ਪੜਦੇਓ?
ਹੰਜੀ ਪੈਨ ਜੀ, ਐਜੂਕੇਸ਼ਨ ਵੀ ਬੜੀ ਇਮਪੋਰਟੰਟ ਏ।
ਹਾਂਜੀ-ਹਾਂਜੀ, ਓ ਤੇ ਹੈਗੀ ਏ ਅੱਛਾ, ਫਿਰ ਤਾਡੇ ਹੁਣ ਕਿੰਨੀ ਕੁ ਪੜਾਈ ਰੈਗੀ, ਪੈਨ ਜੀ?
ਪੈਨ ਜੀ, ਹਜੇ ਤਾਂ ਕਰਦੀ ਪਈ ਆਂ ਐਜੂਕੇਸ਼ਨ ਪੂਰੀ ਹੋ ਜੇਗੀ, ਫਿਰ ਉਸ ਤੋਂ ਬਾਦ ਅੱਗੇ ਕਰੀਅਰ ਬਣ ਜੇਗਾ। ਜੇ ਐਜੂਕੇਸ਼ਨ ਨਾ ਹੋਏ ਤਾਂ ਸਾਡਾ ਕਰੀਅਰ ਵੀ ਨਈ ਬਣ ਸਕਦਾ ਨਾ ਪੈਣ ਜੀ, ਐਜੂਕੇਸ਼ਨ ਦੇ ਨਾਲ-ਨਾਲ ਅਪ ਆਪਾਂ ਐਕਸਰਸਾਈਜ਼ ਵੀ ਕਰਦੇ ਆ ਸਵੇਰੇ ਤੱਕ, ਕਿ ਸਾਡਾ ਮਾਇੰਡ ਫਰੈਸ਼ ਰਏ ਤੇ ਪੜਾਈ ਤੇ ਆਪਾਂ ਫੋਕਸ 'ਚ ਰਈਏ। ਆਪਾਂ ਐਕਸਸਾਈਜ਼ ਨੂੰ, ਆਪਾਂ ਬੋਡੀ ਨਾਲ ਬੋਡੀ ਨੂੰ ਐਕਸਰਸਾਈਜ਼ ਕਰਦੇ ਆ, ਅਪਨੀ ਹੈਲਦੀ ਰੂਟੀਨ ਬਣਾਨੇ ਆ। ਓ ਸਾਨੂੰ ਸਟਰੋਂਗਰ ਬਣਾਂਦੀ ਐ।
ਅੱਛਾ-ਅੱਛਾ ਭੈਣ ਜੀ।
ਹਾਂਜੀ ਭੈਣ ਜੀ, ਆਪਾਂ ਆਪਣਾ ਵੇਟ ਕੰਟਰੋਲ ਕਰਨਾ ਸਿੱਖ ਜਾਂਦੇ ਆ।
ਅੱਛਾ-ਅੱਛਾ।
ਤੇ ਸਲੀਪ ਵੀ ਬੈੱਟਰ ਹੋ ਜਾਂਦੀ ਹੈ ਸਾਡੀ।
ਅੱਛਾ ਜੀ, ਬੇ ਪੈਣ ਜੀ ਗੇਨ ਕਰਨਾ ਹੋਏ ਵੇਟ ਵਧਾਣਾ ਹੋਏ ਤੇ ਕੀ-ਕੀ ਖਾਣਾ ਚਾਹੀਦਾ?
ਭੈਣ ਜੀ ਵੇਟ ਗੇਨ ਲਈ ਤਾਂ ਤੁਸੀਂ ਐਕਸਰਸਾਈਜ਼ ਕਰੋ ਪਹਿਲਾ। ਪਹਿਲਾਂ ਐਕਸਰਸਾਈਜ਼ ਕਰਨ ਤੋਂ ਪਹਿਲਾਂ ਤੁਸੀਂ ਪ੍ਰੀ ਵਰਕਆਊਟ ਕਰੋ। ਪ੍ਰੀ ਵਰਕਆਊਟ ਕਰਨ ਤੋਂ ਬਾਅਦ ਤੁਸੀਂ ਫਿਰ ਓ ਫਿਰ ਉਸ ਤੋਂ ਬਾਅਦ ਤੁਸੀਂ ਮਤਲਬ ਵਰਕਆਊਟ ਕਰੋ ਫਿਰ ਉਸ ਉਸ ਤੋਂ ਬਾਅਦ ਭੈਣ ਜੀ ਤੁਸੀਂ ਅੱਛੀ -ਅੱਛੀ ਚੀਜ਼ਾਂ ਖਾ ਸਕਦੇ ਹੋ ਜਿੱਦਾਂ ਬਨਾਨਾ ਸ਼ੇਕ ਪੀ ਸਕਦੇ ਹੋ ਪੈਨ ਕੇਕਸ ਖਾ ਸਕਦੇ ਹੋ। ਅਤੇ ਉਹ ਔਰ ਬਾਅਦ 'ਚ ਨੋਰਮਲ ਤੁਸੀਂ ਦਿਨ ਦੀ ਰੂਟੀਨ ਕਰ ਸਕਦੇ ਹੋ ਭੈਣ ਜੀ।
ਅੱਛਾ- ਅੱਛਾ।
ਹਾਂਜੀ ਭੈਣ ਜੀ ਚਲੋ ਸਤਿ ਸ਼੍ਰੀ ਅਕਾਲ ਬੜਾ ਟਾਈਮ ਹੋ ਗਿਆ। ਹੁਣ ਮੈਂ ਆਪਣੇ ਘਰ ਦੇ
ਦੇਖੀ ਹੋ ਗਿਆ ਟਇਮ ਨਹੀਂ ਸਤ ਤ੍ਰੀ ਅਕਾਲ, ਟਾਈਮ ਹੋ ਗਿਆ ਪੂਰਾ?